ਹੈਲੋ, ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ
ਬਸ ਵਧੀਆ ਤੁਸੀਂ ਸੁਣਾਓ
ਮੈਂ ਵੀ ਵਧੀਆ ਨੇ, ਔਰ ਘਰ ਪਰਿਵਾਰ ਸਭ ਵਧੀਆ ਨੇ
ਸਭ ਵਧੀਆ ਹੋ ਗਏ ਵੇਹਲੇ ਤੁਸੀਂ
ਹੋਗੀ ਆਂ ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਬੈਠੀ ਸੀ, ਸੋਚ ਰਹੀ ਸੀ ਕੁਛ ਰੀਡਿੰਗ ਬੁੱਕਸ ਅੱਛੀ ਬੁੱਕਸ ਪੜਾ
ਤੇ ਓਤੇ ਹੈ ਹੀ ਮੈਂ ਵੀ ਨਾ ਖਾਲੀ ਬੈਠ ਕੇ ਨਾ ਹੁਣ ਇਹੀ ਸੋਚਦੀ ਸੀ ਕੁੱਝ ਨੋਵਲਸ ਵਗੈਰਾ ਪੜ੍ਹ ਲਵਾਂ ਤੇ ਮੈਂਨ ਸ਼ੋਕ ਸ਼ੌਕ ਸੀ ਮੈਂਨੂੰ ਸ਼ਾਦੀ ਤੋਂ ਪਹਿਲੇ ਬੜਾ ਸ਼ੌਕ ਸੀ ਤੇ ਹੁਣ ਘੱਟ ਹੋ ਗਿਆ ਸੀ, ਤੇ ਹੁਣ ਸਮੇਂ ਥੋੜ੍ਹਾ ਮੈਨੂੰ ਮਿਲਦਾ ਪਿਆ ਸੀ। ਤੇ ਮੈਂ ਇਹੀਓ ਸੋਚਦੀ ਪਈ ਸੀ ਕਿ ਮੈਂ ਪਹਿਲੇ ਕਿੰਨਾ ਪੜ੍ਹਦੀ ਸੀ ਤੇ ਹੁਣ ਮੈਂ ਦੁਬਾਰਾ ਉਹ ਚੀਜ਼ ਕੰਟੀਨਿਊ ਕਰਾਂ ਆਪਣੀ ਲਾਈਫ ਦੇ ਅੰਦਰ ਨਾ ਤੇ ਮੈਂ ਚੰਗਾ ਲੱਗਦਾ ਹੈ ਕਾਫੀ ਨਾ ਪੜ੍ਹਨਾ ਬੁ
ਬਿਲਕੁਲ-ਬਿਲਕੁਲ, ਬਿਲਕੁਲ ਆਪਾਂ ਮੂਵੀਜ਼ ਤਾਂ ਦੇਖਦੇ ਹਾਂ, ਮੂਵੀਜ਼ ਤਾਂ ਦੇਖ ਦੇਂ ਹਾਂ ਮਤਲਬ ਸੀਰੀਅਲ ਵੀ ਦੇਖਦੇ ਹਾਂ ਮੂਵੀ ਹੋਆ ਟੀਵੀ ਦੇ ਵਿੱਚ, ਸਭ ਕੁਝ ਦੇਖਦੇ ਆ ਪਰ ਜੋ ਚੀਜ਼ ਪੜ੍ਹਨ ਤੇ ਸਮਝ ਆਂਦੀ ਐ ਨਾ ਉਹ ਚੀਜ਼ ਹਾਂ। ਕਿਉਂਕਿ ਉਹ ਤਦ ਕਹਾਵਤੀ ਚੀਜ਼ਾਂ ਰੈਲੀਟੀ ਚੀਜ਼ ਉਹ ਐ ਜਿਹੜੀ ਰਿਟਰਨ ਚ ਲਿਖੀ ਜਾਂਦੀ ਐ।
ਓ ਤੇ ਹੈ ਹੀ
ਜਿਸਨੇ ਲਿਖਿਆ ਹੈ। ਜਿਸ ਕਵੀ ਨੇ ਲਿਖਿਆ ਹੈ। ਉਸਨੇ ਆਪਣੀ ਹਰ ਚੀਜ਼ ਹੁੰਦੇ ਜ
ਫੀਲਿੰਗ ਦੇ ਨਾਲ ਉਹ ਤੇ ਹੈ ਹੀ ਸਾਰੀਆਂ ਫੀਲਿੰਗ ਸ਼ੇਅਰ ਕਰਦੇ ਨੇ। ਤੇ ਸਾਰੀ ਅਸਲੀਅਤ ਹੁੰਦੀ ਨੇ ਤੇ ਸਾਰੀਆਂ ਮਤਲਬ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਜੋ ਬੀਤੀ ਹੁੰਦੀ ਹੈ। ਨਾ ਸਾਰੀ ਚੀਜ਼ਾਂ ਹੁੰਦੀਆਂ ਨਾਲ ਤੇ ਜੋ ਲਾਈਫ ਦੇ ਅੰਦਰ ਸਾਡੇ ਨਾਲ ਬੋ ਵੀ ਰਿਹਾ ਨਾ ਤੇ ਉਹ ਚੀਜ਼ਾਂ ਉਹ ਬੁੱਕਸ ਦੇ ਅੰਦਰ ਹੈਗੀ ਹੈ ਕਿ ਸਾਨੂੰ ਲਾਈਫ ਨੂੰ ਕਿਵੇਂ ਕਰਨਾ ਕਿਵੇਂ ਲਾਈਫ ਨੂੰ ਮਤਲਬ ਕਿਵੇਂ ਕਿਵੇਂ ਸਟੈਪ ਲੈਣੇ ਹੁੰਦੇ ਨੇ ਕੀ ਕੀ ਕਰਨਾ ਹੁੰਦਾ ਤੇ ਸਾਰੇ ਇਹਦੇ ਨਾ ਹੁਣ ਬੁੱਕ ਦੇ ਅੰਦਰ ਹੈਗੀ ਆ ਅੱਜ ਦੇ ਟਾਈਮ ਦੇ ਨਾ ਤੇ ਬੜੀ ਜਲਦੀ ਸਮੇ ਵੀਹ ਤੇ ਜਾਂਦਾ ਇਹਨੂੰ ਬੁੱਕਸ ਦੇ ਨਾਲ ਪੜ੍ਹਦੇ ਪੜ੍ਹਦੇ ਲੋਵਲ ਦੇ ਨਾਲ ਪੜਦਾ ਆ
ਸਹੀ ਗੱਲ ਇਹਿੰਦੇ ਤੋ ਆਪਾਂ ਨੂੰ ਖਾਲੀ ਉਹੀ ਨਹੀਂ ਗਿਆਨ ਮਿਲਦਾ ਹੈ। ਸਭ ਤੋਂ ਕੀਮਤੀ ਗਿਆਨ ਹੈ। ਜੋ ਆਪਾਂ ਹਰ ਰੋਜ਼ ਪੜ੍ਹਦੇ ਹਾਂ ਇਹਨੂੰ ਤੇ ਆਪਣੇ ਆਪਾਂ ਨੂੰ ਇਹਨਾਂ ਤੋਂ ਕਈ ਚੀਜ਼ਾਂ ਸਿੱਖ ਦੇ ਹਾਂ ਜਿਹਦੇ ਨਾਲ ਕਹਿ ਲਓ ਕਿ ਹੁਣ ਜਿਵੇਂ ਯੂਟਿਊਬਸ ਹੈ। ਯੂ ਟਿਊਬ ਵਗੈਰਾ ਆਪਾਂ ਪ੍ਰੋਡਕਸ਼ਨ ਦੇਖ ਰਹੇ ਹਾਂ ਉਲਟੇ ਉਲਟੀ ਇਹਨਾਂ ਤੋਂ ਕਿਤਾਬਾਂ ਦੇ ਉਲਟੇ ਅਸਰ ਹੋ ਰਹੇ ਹੈ। ਬੱਚਿਆਂ ਨੂੰ ਵੀ ਆਪਣੇ ਤੇ ਉੱਪਰ ਵੀ ਸਭ ਦੇ ਉੱਪਰ ਹੋ ਰਿਹਾ ਗਲਤ ਇਫੈਕਟ ਪੈ
ਬਿਲਕੁਲ ਬੱਚਿਆਂ ਨੇ ਉਹੀ ਨਾ ਤੇ ਇਹ ਚੀਜ਼ਾਂ ਵੀ ਮਤਲਬ ਸਰਕਾਰ ਦੀਆਂ ਕਿ ਬੱਚਿਆਂ ਦੇ ਪ੍ਰਭਾਵ ਗ਼ਲਤ ਪੈ ਰਿਹਾ। ਤੇ ਬੱਚੇ ਬੱਚਿਆਂ ਨੂੰ ਅਸੀਂ ਇਹੀਓ ਕਹਾਂਗੇ ਤੁਸੀਂ ਬੁੱਕਸ ਰੀਡ ਕੀਤਾ ਕਰੋ ਸਟੋਰੀ ਬੁੱਕਸ ਪੜ੍ਹਾ ਕਰੋ। ਤੇ ਤੁਹਾਨੂੰ ਮਤਲਬ ਤੁਹਾਡੇ ਏਜ ਦੇ ਅਕੋਰਡਿੰਗ ਤੁਹਾਡੇ ਠੀਕ ਹੈ ਇਹ ਚੀਜ਼ਾਂ ਨਾ ਪੜਨ ਲਾਈਕ ਬਟ ਤੁਸੀਂ ਮੂਵੀਜ਼ ਵਗੈਰਾ ਘੱਟ ਦੇਖਿਆ ਕਰੋ, ਹੁਣ ਤੇ ਨੈੱਟਫਲਿਕਸ ਵਗੈਰਾ ਕਾਫ਼ੀ ਜ਼ਿਆਦਾ ਚੀਜ਼ਾਂ ਆ ਗਈਆਂ ਵੈਬ ਸੀਰੀਜ ਐ, ਤੇ ਉਹ ਕੀ ਕਰਦੀਆਂ ਅੱਖਾਂ ਖ਼ਰਾਬ ਹੀ ਤਾਂ ਕਰਦੀਆਂ, ਅੰਨੇ ਵਾਹ ਦੀਆਂ ਅੱਖਾਂ। ਖਰਾਬ ਤੇ ਉਹ ਤੇ ਹੈ ਹੀ ਬੁੱਕਸ ਅਗਰ ਅਸੀਂ ਇੱਕ ਟਾਈਮ ਦੇ ਅੰਦਰ ਬੈਠ ਜਾਵਾਂਗੇ ਦੋ ਘੰਟੇ ਵਾਸਤੇ ਤੇ ਸਾਨੂੰ ਅੱਛੀ ਨੌਲੇਜ ਵੀ ਮਿਲੇਗੀ। ਤੇ ਤੁਸੀਂ ਨੋਵਲਸ ਪੜ੍ਹਦੇ ਹੋ ਨੈਟ ਤੇ, ਕੇ ਭਗਵਾਨ ਧਾਰਮਿਕ ਬੁੱਕਾਂ ਵੀ ਪੜ੍ਹਨੀ ਆ, ਪਤਾ ਮੈਨੂੰ ਬੜੀ ਅੱਛੀ ਲੱਗਦੀ ਧਾਰਮਿਕ ਬੁੱਕਾਂ ਵੀ ਹੁੰਦੀ ਵਧੀਆ ਨਾ ਤੇ ਮੈਂ ਬੜਾ ਸ਼ੌਕ ਸ਼ੋਕ ਜਿਹਾ ਲੱ ਦੇ, ਕਿ ਮੈਂ ਉਹ ਪੜਾ। ਆਪਣੀ ਲਾਈਫ ਦੇ ਅੰਦਰ ਉਹ ਚੀਜ਼ਾਂ ਉਤਾਰਾਂ ਮੈਂ ਵੀ ਜੋ ਬੁੱਕ, ਬੁੱਕਾਂ ਕਹਿੰਦੇ ਹੈ ਸਾਰੀਆਂ।
ਛੋਟੇ ਹੁੰਦੇ ਮੈਂ ਨਾ ਕ੍ਰਿਸਟੀਅਨ ਬਾਰੇ ਮੈਂ ਬੜਾ ਪੜ੍ਹਦੀ ਹੁੰਦੀ ਸੀ, ਕਿ ਕ੍ਰਿਸਟੀਅਨ ਕਿਉਂ ਜਨਮ ਲਿਆ ਉਹਨਾਂ ਨੇ, ਕਿੱਦਾਂ ਤਾਂ ਉਹ ਨੂੰ ਸਮਝ ਆਉਂਦੀ ਹੈ, ਕਿ ਹਾਂ ਬਾਈ ਇਸ ਗੁਰੂ ਨੇ ਕਿਉਂ ਜਨਮ ਲਿਆ ਕਿਸ ਵਾਸਤੇ। ਮੈਨੂੰ ਡੀ ਮਤਲਬ ਡੀਪਲੀ ਜਾਣਾ ਬਹੁਤ ਪਸੰਦ ਹੈ।
ਮੈਨੂੰ ਵੀ ਸੇਮ ਨਾ, ਤੇ ਮੈਨੂੰ ਕੁਛ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਆ ਨਾ ਕਿ ਹਾਂ ਕਿ ਇਹ ਚੀਜ਼ਾਂ ਸਾਡੇ ਨਾਲ ਬੀਤ ਰਹੀ ਹੈ ਤੇ ਇਹਨੂੰ ਕਿਵੇਂ ਕਿਵੇਂ ਕਵਰ ਕੀਤੀ ਹੈ, ਤੇ ਉਹ ਬੁੱਕ ਹੀ ਸਾਰਾ ਦਿੰਦੀ ਹੈ ਕਿ ਤੁਸੀਂ ਐਵੇਂ ਕਿਆ ਕਰੋ ਆਪਣੀ ਲਾਈਫ ਦੇ ਅੰਦਰ, ਤਾਂ ਅਸੀਂ ਉਹ ਚੀਜ਼ਾਂ ਉਤਾਰਦੇ ਆ ਨਾ ਤੇ ਲਾਈਫ ਨਾ ਸਾਰੀ ਅੱਛੀ ਚੀਜ਼ ਚੱਲਦੀ ਹੈ, ਫੇਰ ਇਸ ਬੁੱਕ ਦੇ ਨਾਲ, ਅਗਰ ਬੱਕ ਨੂੰ ਫੋਲੋ ਕਰਦੇ ਆ ਨਾ, ਤੇ ਲਾਈਫ ਵੀ ਸਾਡੀ ਸਮੂਥ ਜੀ ਚੱਲਦੀ ਹੈ। ਐ ਮੈਂ ਟਰੱਸਟ ਬਿਲੀ ਕੀਤਾ ਹੈ, ਬੁੱਕਾਂ ਨਾਲ ਪੜ੍ਹ ਕੇ, ਧਾਰਮਿਕ ਬੁੱਕਾਂ ਨਾਲ ਵੀ ਮੈਂ ਕਾਫ਼ੀ ਕੁਛ ਸਿੱਖਿਆ ਕਯਾ ਹੈ। ਬਿੱਲ ਬੁੱਕ ਐ।
ਬਿਲਕੁਲ ਨਹੀਂ ਸਿੱਖ ਸਿੱਖ ਦੇ ਉੱਪਰ ਪੂਰਾ ਮਤਲਬ ਰੀਡ ਕਰਦੀ ਆਂ, ਮੈਂ। ਤੇ ਕਿੱਦਾਂ ਮਤਲਬ ਗੁਰੂ ਗੁਰੂਆਂ ਨੇ ਕੀਤਾ ਹਾਂ ਪਾਠ ਹੈ ਗਿਆਨ, ਗਿਆਨ ਲੈਨੀ ਆਂ। ਥੋੜਾ ਬਹੁਤ ਮਤਲਬ ਸਮਝਦੀ ਹਾਂ ਇੱਕ ਸ਼ਬਦ ਨੂੰ ਸਪਸ਼ਟ ਪੜ੍ਹਦੀ ਹਾਂ, ਸਿੱਧਾਂ। ਮਤਲਬ ਉਹਦਾ ਮਤਲਬ ਕੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਹਾਂ ਉਹਨੂੰ ਸਹੀ ਤਰੀਕੇ ਨਾਲ ਪੜਿਆ
ਪੜ੍ਹਿਆ ਜਾਵੇ ਹਾਂਜੀ ਅਸੀਂ ਗਲਤ ਪੜਾਂਗੇ ਨਾ ਸਾਨੂੰ ਗਲਤ ਹੀ ਮੀਨਿੰਗ ਮਿਲੇਗਾ ਸਾਨੂੰ ਸਪਸ਼ਟ ਪੜ੍ਹਨਾ ਚਾਹੀਦਾ ਉਹਨੂੰ ਨਾ ਬਿਲਕੁਲ ਕਲੀਅਰ ਤਰੀਕੇ ਨਾਲ
ਆਪਣੀਆਂ ਤੇ ਆਪਾਂ ਉਹਨਾਂ ਨੂੰ ਉਹਨਾਂ ਦਾ ਅਰਥ ਦੱਸਦੇ ਫੁੱਲਦੇ ਹੁੰਦੇ ਸੀ ਹਮੇਸ਼ਾ ਆਪਾਂ ਨੂੰ ਆਉਂਦੇ ਹੁੰਦੇ ਹਿੰਦੀ ਦੇ ਸਭ ਚੀਜ਼ ਚ ਆਉਂਦੇ ਹੁੰਦੇ ਸੀ ਤੇ ਪੰਜਾਬੀ ਚ ਵੀ ਆਉਂਦੇ ਹੁੰਦੇ ਸੀ ਓਦਾਂ ਦੀ ਹੀ ਪੜ੍ਹਾਈ ਹਾਂ ਹੁਣ ਬੱਚਿਆਂ ਚ ਉਹ ਚੀਜ਼ਾਂ ਨਹੀਂ ਰਹਿ ਗਈਆਂ
ਹੁਣ ਨੀ ਰਹਿ ਗਈ ਆ ਹੁਣ ਬੱਚੇ ਨਾ ਰੀਡਿੰਗ ਬੁੱਕ ਬੁੱਕ ਮਤਲਬ ਕਹਿੰਦੇ ਨੇ ਕਿ ਅਸੀਂ ਬੁ ਕਿਉਂ ਪੜੀਏ ਤੇ ਅਸੀਂ ਟੀ ਵੀ ਚ ਨ ਕਰੇਗੇ ਤੇ ਅਸੀਂ ਮੂਵੀਜ਼ ਦੇਖ ਸਾਂਗੇ ਸ ਸਿੰਪਲ ਤਰੀਕੇ ਦੇ ਲ ਅਸੀਂ ਇਹ ਮੂਵੀ ਦੇਖਣੀ ਹੈ ਤੇ ਐ ਮੂਵੀਆਂ ਦੇਖ ਜੀ ਤੇ ਦੇਖੋ ਮੂੰ ਵੀ ਇਸਦੇ ਨਾਲ ਵੀ ਮਜ਼ਾ ਹੈ ਹਾਂ ਉਹਦੇ ਨਾਲ ਵੀ ਮਜ਼ਾ ਇੱਕ ਮਿਊਜਿਕ ਮਿਲਦਾ ਸਾਨੂੰ ਨਾ ਹਮ ਹਾਂ ਮਾਇੰਡ ਨੂੰ ਅਗਰ ਰਿਲੈਕਸ ਚਾਹੀਦਾ ਨਾ ਕੁਛ ਥੋੜਾ ਵੀ ਮਤਲਬ ਮਿਊਜਿਕ ਦੇ ਨਾਲ ਵੀ ਅਸੀਂ ਅੱਛੀ ਚੀਜ਼ਾਂ ਸਿੱਖ ਸਕਦੇ ਹਾਂ ਹੋ ਮੂਵੀਜ਼ ਅਗਰ ਬਹੁ ਫਿਲਮਾਂ ਦੇਖਣੇ ਆ ਟੀ ਵੀ ਚ ਆਉਦਾ ਤੇ ਮੂਵੀ ਸੌਂਗਸ ਵਗੈਰਾ ਵੀ ਆਉਂਦੇ ਨੇ ਤੇ ਇਹ ਵੀ ਮਨ ਥੋੜਾ ਬਹਿਲਾਾਨ ਦਿੰਦੇ ਨੇ ਤੇ ਹਾਂ ਤੇ ਪੁਰਾਣੇ ਟਾਈਪ ਦੇ ਸੌਂਗ ਵੀ ਆਉਂਦੇ ਨੇ ਟੀ ਵੀ ਦੇ ਅੰਦਰ
ਪਹਿਲਾਂ ਪਹਿਲਾਂਹਿ ਤਾਂ ਪੁਰਾਣੇ ਸੌਂਗ ਹੀ ਅੱਛੇ ਲੱਗਦੇ ਆ ਪੁਰਾਣੇ ਸੌਂਗ ਵੀ ਹਮੇਸ਼ਾ ਅੱਛੇ ਲੱਗਦੇ ਆ ਅੱਜ ਵੀ ਸੁਣੋ ਅੱਜ ਵੀ ਐਂ ਲੱਗਦਾ
ਹੁਣ ਦੇਖਾ ਜਾਏ ਨਾ ਮੂਵੀਜ਼ ਦਾ ਵੀ ਕਰੇਜ ਘੱਟ ਇਨੀ ਕਾ ਕਿੱਧਰੇ ਵੀ ਚਲੇ ਜਾਓ ਦੇਖੋ ਸਿਨੇਮਾ ਹਾਲ ਸਾਨੂੰ ਫੁੱਲ ਹੀ ਮਿਲਣਗੇ ਤੇ ਲੋਕੀ ਮੂਵੀਆਂ ਦੇਖੋ ਰਿਲੀਜ਼ ਹੁੰਦੀ ਵੀ ਪਈ ਹੈ ਐਵੇਂ ਦੀ ਗੱਲ ਨੀ ਕਿ ਮੂਵੀਆਂ ਸਟੋਪ ਹੋ ਗਈਆਂ ੀ ਲੱਗੀਆਂ ਨਈ ਨਈ ਮੂਵੀਜ਼ ਆਦੀ ਆ ਤੇ ਲੋਕੀ ਦੇਖਦੇਦੇ ਕਰੇਜ਼ ਤਾਂ ਹੈਗਾ ਹੈ ਅੱਜ ਵੀ ਹੈਗਾ ਹੈ ਤੇ ਦੋਨੋ ਦਾ ਨਾ ਇਕੁਅਲ ਕਰੇਜ ਹੈਗਾ ਬੁਕਸਾਂ ਦੇ ਨਾਲ ਵੀ ਤੇ ਫਿਲਮਾਂ ਤੇ ਵਾਚਿੰਗ ਟੀਵ ਦੇ ਨਾਲ ਵੀ
ਬਿਲਕੁਲ ਬਿਲਕੁਲ ਪਰ ਜੋ ਹੁਣ ਜੋ ਮੇਨ ਚੀਜ਼ਾਂ ਨੇ ਨਾ ਪੰਜਾਬੀ ਮੂਵੀਆਂ ਚ ਜੋ ਅੱਜ ਕੱਲ੍ਹ ਧਾਰਮਿਕ ਚੀਜ਼ਾਂ ਦਿਖਾ ਰਹੇ ਹੈ ਨਾ ਜ ਇੱਦਾਂ ਦੀਆਂ ਮੂਵੀਜ਼ ਆਦੀਆਂ ਜਿੰਨਾਂ ਨਾਲ ਆਪਾਂ ਸਪਸ਼ਟ ਹਾਂ ਹਸੀ ਮਜ਼ਾਕ ਇੱਕ ਅਲੱਗ ਨਹੀਂ ਭ ਜੋ ਧਾਰਮਿਕ ਆ ਰਹੀਆਂ ਨੇ ਉੱਥੋਂ ਆਪਾਂ ਨੂੰ ਬਹੁਤ ਚੀਜ਼ਾਂ ਦੀ ਨੌਲੇਜ ਹੋ ਰਹੀ ਹੈ ਕੀ ਆਪਣੇ ਆਪ ਆਪਣੇ ਹਾਂ ਕਿ ਕਿਹਦੇ ਨਾਲ ਕਿਹੜੇ ਗੁਰੂ ਜੀ ਨਾਲ ਕੀ ਹੋਇਆ ਕਿਹਿੰਦੇ ਨਾਲ ਕੀ ਹੋਇਆ ਉੱਥੋਂ ਉੱਥੋਂ ਵੀ ਸਮਝ ਬੱਚਿਆਂ ਨੂੰ ਉੱਥੋਂ ਵੀ ਸਮਝ ਆ ਰਹੀ ਹੈ ਬਹੁਤ
ਤੇ ਹੈ ਹੀ ਹੁਣ ਦੇਖੋ ਟੀ ਵੀ ਚ ਗੁਰੂ ਜੀ ਵੀ ਬੜੇ ਆਣੇ ਲੱਗੇ ਨੇ ਜੋ ਜੋ ਲੋਕੀ ਗੁਰੂ ਜੀ ਆਪਣੇ ਨੂੰ ਮਾਨਦੇ ਨੇ ਉਹ ਲੋਕੀ ਟੀ ਵੀ ਵੀ ਦੇਖਦੇ ਨੇ ਇਹੋ ਜਿਹੀ ਗੱਲ ਨਹੀਂ ਕਿ ਉਹ ਬੁੱਕਸਾਂ ਦੇ ਨਾਲ ਹੀ ਜੁੜੇ ਨੇ ਉਹ ਟੀ ਵੀ ਦੇ ਅੰਦਰ ਜ ਕਾਫੀ ਉਹਨਾਂ ਨੂੰ ਸੁਣ ਕੇ ਨਾ ਆਪਣੇ ਜੀਵਨ ਦੇ ਅੰਦਰ ਉਹ ਚੀਜ਼ਾਂ ਤਾੜਦੇ ਨੇ ਤੇ ਜਿਵੇਂ ਗੁਰੂ ਜੀ ਕਹਿੰਦੇ ਨੇ ਤਾਂ ਉਹ ਚੀਜ਼ਾਂ ਫੋਲੋ ਕਰਦੇ ਨੇ ਤੇ ਇਹ ਚੀਜ਼ਾਂ ਵੀ ਅੱਛੀ ਲੱਗਦੀ ਹੈ ਮੈਨੂੰ ਨਾ ਕਿ ਮੈਂ ਵੀ ਕੋਈ ਗੁਰੂ ਜੀ ਨੂੰ ਸੁਣਾ ਤੇ ਉਹਨਾਂ ਦੀਆਂ ਗੱਲ ਬਾਾਤ ਸੁਣ ਕਿ ਉਹ ਕੀ ਕਹਿੰਦੇ ਆ ਅੱਜ ਦੇ ਟਾਈਮ ਦੇ ਕਿਉਂਕਿ ਜਮਾਨਾ ਬੜਾ ਕਿਵੇਂ ਅੱਜ ਦਾ ਟਾਈਮ ਕਹਿੰਦੇ ਸੀ ਨਾ ਕਿ ਮਤਲਬ ਹ ਹਟ ਕੇ ਹੀ ਹੈ ਪਿਛਲਾ ਜਮਾਨਾ ਕੀ ਸੀ ਹੁਣ ਕੀ ਹੈ
ਹਾਂ ਸਹੀ ਗੱਲ ਹੈ ਸਹੀ ਗੱਲ ਹੈ ਪਹਿਲਾਂ ਆਪਾਂ ਮੂਵੀਜ਼ ਪਹਿਲਾਂ ਵੀ ਮੂਵੀਜ਼ ਆਉਂਦੀ ਸੀ ਟੀਵੀ ਚ ਚੱਲਦੇ ਸੀ ਟੀਵ ਚ ਵੇਖਦੇ ਹੁੰਦੇ ਸੀ ਮੂਵੀਜ਼ ਵੀ ਚੌਕਰਾਂ ਦੇਖਦੇ ਹੁੰਦੇ ਚ ਇਦਾ-ਇਦਾ ਦੇ ਸੀਰੀਅਲ ਆਂਦੇ ਹੁੰਦੇ ਸੀ, ਸੀਰੀਅਲ ਦੇਖਦੇ ਪਰ ਹੁਣ ਉਹ ਚੀਜ਼ਾਂ ਣ-ਓ ਸੀਰੀਅਲ ਹੁਣ ਵੀ ਵਧੀਆ ਹੈ ਮੈ ਨੀ ਕੈਂਦੀ, ਪਰ ਉਹ ਬੱਚਿਆਂ ਚ ਨਾ ਉਹ ਇੰਟਰਸਟ ਨੀ ਰਹਿ ਗਿਆ। ਚਾਹੇ ਆਪਾਂ ਹੀ ਕਿਉਂ ਨੀ, ਬਹੁਤ ਘੱਟ ਲੋਕ ਹੁਣ
ਹੁਣ ਨਾ ਸਾ-ਸੀਰੀਅਲਸ ਬੜੇ ਘੱਟ ਹੋ ਗਏ ਨੇ, ਤੇ ਹੁਣ ਸੀਰੀਅਸ ਘੱਟ ਹੋ ਗਏ ਨੇ ਇਹਦੀ-ਇਹਦੇ ਪਿੱਛੇ ਵਜ੍ਹਾ ਵੀ ਏ, ਲੋਕਾਂ ਦੇ ਅੰਦਰ ਨਾ ਉਹ ਸੀਰੀਲ ਜੋ ਦੇਖਦੇ ਸੀ ਨਾ ਹੁਣ ਲੋਕਾਂ ਦੇ ਅੰਦਰ ਘਰ ਦੇ ਅੰਦਰ ਉਹ ਚੀਜ਼ਾਂ ਹੋ ਰਹੀਆਂ। ਭਾਵੇ ਕੁਛ ਹਾਂ ਉਹ ਚੀਜ਼ਾਂ ਰਿਐਲਿਟੀ ਚ ਹੋ ਰਹੀ ਹੈ, ਤੇ ਹੁਣ ਨਾ ਦੇਖਣ ਦਾ ਮਨ ਹਾਂ ਦੇਖਣ ਦਾ ਮਨ ਨਹੀਂ ਕਰਦਾ ਕਿ ਉਹ ਚੀਜ਼ਾਂ ਸਾਡੇ ਨਾਲ ਘੱਟਦੀ ਪਈ ਹੈ ਘਰ ਦੇ ਅੰਦਰ ਹੁੰਦੀ ਪਈ ਹੈ, ਉਹ ਦਾ ਮਨ ਪਹਿਲੇ ਹੁੰਦਾ ਸੀ ਹੁਣ ਕਰੇਜ਼ ਘੱਟ ਹੈ।
ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਬੰਦਾ ਇਮੋ, ਮੈਂ ਤਾਂ ਕਈ ਐਹੋ ਜੀ ਸੈਡ ਮੂਵੀਜ਼ ਦੇਖ ਕੇ ਇੰਨੀ ਸੀਰੀਅਸ ਹੋ ਜਾਂਦੀ ਨਾ ਅਖ ਚ-ਅੱਖਾਂ ਚ ਰੋਣਾ ਇੰਨਾ ਆ ਜਾਂਦਾ ਹੈ ਬੈਠੇ ਬੈਠੇ ਹੀ ਉੱਥੇ।
ਹਾਂ ਸੀਰਿਯਸ ਮੂਡ ਇਦੇ ਨਾਲ ਨਾ, ਸੈਡ ਮੂਵੀਜ਼ ਹੁੰਦੀ ਮੈਨ ਵੀ ਬੜੀ ਪਸੰਦ ਹੈ। ਕਿ ਇਹੋ ਜੀਆ ਮੂਵੀਜ਼ ਦਿਲ ਨੂੰ ਟੱਚ ਕਰਦੀਆ ਤੇ ਹਰਟ ਟਚਿੰਗ ਹੁੰਦੀ ਹੈ। ਤੇ ਕੁੱਛ ਫਿਲਮਾਂ ਨਾ ਐਸੀ ਇਮੋਸ਼ਨ ਟਾਈਪ ਦੀ ਹੁੰਦੀ ਤੇ ਉਹ ਅੱਛੀਆਂ ਲੱਗਦੀਆਂ। ਤੇ ਹੁਣ ਬੁੱਕਸਾਂ ਦੇ ਅੰਦਰ ਅਸੀਂ ਕਾਫੀ ਚੀਜ਼ਾਂ ਮਤਲਬ ਕੀ ਹੁੰਦਾ ਹੁਣ, ਜੋ ਵੀ ਕੁਛ ਅ-ਸਾਡੇ ਆਸ ਹੋ ਰਿਹਾ ਹੋ ਤੇ ਉਹ ਚੀਜ਼ਾਂ ਬੁੱਕਾ ਦੇ ਅੰਦਰ ਇਧਰ ਵੀ ਹੁੰਦੀ ਹੈ ਆ ਸਾਡੇ ਨਾ। ਤੇ ਅਗਰ ਕੋਈ ਅਸੀਂ ਕਿਧਰੇ ਵੀ ਨੌਲੇਜ ਨਹੀਂ ਲੈ ਪਾਂਦੇ ਤੇ ਬੁੱਕਾਂ ਦੇ ਥਰੂ ਅਸੀਂ ਨੌਲੇਜ ਲ-ਗੇਨ ਕਰ ਸਕਦੇ ਹਾਂ।
ਬਿਲਕੁਲ-ਬਿਲਕੁਲ। ਬੁੱਕਸ ਤਾਂ ਵਾਕੇ ਹੀ ਉਹ ਇੱਕ ਖਾਲੀ ਇਹਨੀ ਨਿਊਜ਼ ਪੇਪਰ ਆਦੇ ਹੈ, ਪਹਿਲਾਂ ਲੋਕੀ ਇੰਗਲਿਸ਼ ਇੰਪਰੂਵ ਕਰਦੇ ਹੈ, ਇਹਨਾਂ ਬੁੱਕਸ ਨੂੰ ਪੜ੍ਹ-ਪੜ੍ਹ ਕੇ ਹੀ ਕਰਦੇ ਸੀ।
ਤੇ ਹੈ ਹੀ, ਹੁਣ ਨਿਊਜ਼ਪੇਪਰ ਰੀਡਿੰਗ ਵੀ ਮਤਲਬ ਹੁੰਦੀ ਹੈ। ਤੇ ਲੋਕੀ ਕਾਫੀ ਚੀਜ਼ਾਂ ਨ ਟੀਵੀਆਂ ਦੇ ਨਾਲ ਹੀ ਨਿਊਜ ਲੈ ਲੈਂਦੇ ਹੈਂ। ਫਿਰ ਨਿਊਜ਼ਪੇਪਰ ਦਾ ਨਾਮ ਉਹਨਾ ਤੋ ਮਤਲਬ ਘੱਟ ਹੀ ਹੋ ਗਿਆ ਨਿਊਜ਼ਪੇਪਰ ਦਾ ਵੀ ਨਾ, ਮੇਰੇ ਅਕੋਰਡਿੰਗ ਤੇ ਘੱਟ ਹੀ ਲੱਗਦਾ। ਤੁਸੀਂ ਕੀ
ਕਿ ਨਹੀਂ ਆ ਤਾਂ ਆ ਤਾਂ ਸਭ ਕੁਛ ਰਿਹਾ ਉਵੇਂ ਜਿਵੇਂ ਪਹਿਲਾਂ ਸੀ ਉਵੇਂ ਅੱਜ ਵੀ ਅੱਜ ਵੀ ਚੱਲ ਰਿਹਾ। ਇਹ ਨੀ ਹੈ। ਲੋਕੀ ਜਾਂ ਤਾਂ ਟੀ ਵੀ ਤੇ ਸ਼ੋ ਦੇਖ ਰਹੇ ਆ ਜੋ ਵੀ ਨਿਊਜ਼ ਆ ਰਹੀਆਂ ਨੇ ਮੂਵੀ ਉਹੀ ਗੱਲ ਹੈ ਤੇ ਜਾਂ ਬੱਚੇ ਜਾ ਬੁਕਸ ਬੁਕਸ ਤਾਂ ਚ ਓ ਚੀਜ ਨੀ ਮਿਲਦੀ ਨਊਜ ਪੇਪਰ ਚ ਹੀ ਮਿਲਦੀ ਹੈ ਜੋ ਜੋ ਮੇਨ ਆਪਾਂ ਨੂੰ ਅੱਜ ਦੀ ਤਾਜ਼ਾ ਖਬਰ ਚਾਹੀਦੀ ਹੈ ਉਹ ਤਾਂ ਉਹਨਾਂ ਚ ਹੀ ਮਿਲਦੀ ਹੈ ਨਾ ਬੁੱਕਸ ਚ ਜਾਂ ਆਪਣੇ ਅਖ਼ਬਾਰਾਂ ਚ।
ਉਹ ਤੇ ਹੈ ਹੀ ਹੁਣ ਤਾਂ ਪਹਿਲੇ ਮੋਬਾਇਲ ਫੋਨਾਂ ਦੇ ਅੰਦਰ ਅਸੀਂ ਮੈਚ ਵਗੈਰਾ ਵੀ ਅਹ ਪਹਿਲੇ ਲੋਕੀ ਕਿਵੇਂ ਦੇਖਦੇ ਸੀ ਹੁਣ ਫੋਨਾਂ ਦੇ ਥਰੂ ਮੈਚ ਦੇਖ ਕੇ ਜਦੋਂ ਮਰਜੀ ਮੈਚ ਖੋਲਿਆ ਤੇ ਤੁਸੀਂ ਲੇਖ ਲਿੱਤਾ ਲਾਇਵ ਤੇ ਇਹ ਚੀਜ਼ਾਂ ਵੀ ਚੰਗੀ ਹੋਣੀ ਲੱਗੇ ਆ ਨਾ ਤੇ ਹੁਣ ਟੀਵੀ ਵੀ ਸਮਾਰਟ ਜ ਹੋਣੇ ਲੱਗੇ ਹੈ ਤੁਹਾਨੂੰ ਜੋ ਕੁਛ ਚਾਹੀਦਾ ਉਹ ਜਿਵੇਂ ਯੂਟਿਊਬ ਖੋਲਿਆ ਤੁ ਇੰਸਟੈਂਟ ਤੁਸੀਂ ਸਭ ਚੀਜ਼ਾਂ ਦੇਖ ਸਕਦੇ ਹੋ। ਟੀਵੀ ਦੇ ਅੰਦਰ ਹੁਣ ਪਹਿਲੇ ਕੇਬਲ ਜੈਸਾ ਕੁਛ ਨੀ ਰਿਹਾ। ਤੇ ਤੂ ਹੁਣ ਤੇ ਆਪਣੇ ਫੋਨਾਂ ਦੇ ਮਤਲਬ ਦੇ ਅਸੀਂ ਟੀਵੀ ਦੇ ਅੰਦਰ ਸਭ ਚੀਜ਼ਾਂ ਦੇਖ ਸਕਦੇ ਹਾਂ ਟੀ ਵੀ ਸਮਾਰਟ ਹੋ ਗਿਆ ਟੈਕਨੋਲੋਜੀ ਵੀ ਸਮਾਰਟ ਹੋ ਗਏ ਸਾਰੇ ਲੋਕੀ ਸਮਾਰਟ ਹੋ ਗਏ ਨੇ। ਤੇ ਹਰ ਚੀਜ਼ ਹੋ ਗਈ ਹੈ।
ਬਿਲਕੁਲ ਕੋਈ ਨੀ ਅ ਆਪਾਂ ਆਪਾਂ ਦੇ ਬੱਚਿਆਂ ਨੂੰ ਇਹੀ ਸਿਖਾਵਾਂਗੇ। ਤੇ ਮੂਵੀਜ਼ ਵੀ ਦੇਖੋ ਇਹ ਨੀ ਹੈ ਕਿ ਨਾ ਦੇਖੋ। ਪਰ ਜੋ ਲੀਡ ਜੋ ਚੀਜ਼ ਤੁਸੀਂ ਸਮ ਝੋਗੇ ਕਿਸੇ ਨੂੰ ਉਹ ਬੁੱਕਸ ਦੇ ਵਿੱਚ ਹੀ ਹੈ।
ਓ ਤੇ ਹੈ ਹੀ ਸੱਚਾਈਆਂ ਅਧਾਰਿਤ ਹੈਗੀ ਆ ਬੁੱਕਸ। ਜਾਦਾ ਨਾ ਹੂੰ ਚਲੋ ਮੈਨ ਮੈਨੂੰ ਵੀ ਵਧੀਆ ਲੱਗ ਮਿਲਣੇ ਆਾਂ ਕਿਸੇ ਦਿਨ ਨਾਲ ਸਤਿ ਸ੍ਰੀ ਅਕਾਲ ਜੀ, ਜੀ ਸਤਿ ਸ਼੍ਰੀ ਅਕਾਲ।